ਪਾਜੀ ਸਤਿ ਸ਼੍ਰੀ ਅਕਾਲ। ਵਧੀਆ ਪਾਜੀ ਤੁਸੀਂ ਦੱਸੋ ਘਰ ਪਰਿਵਾਰ ਸਭ?
ਆਸ ਘਰ ਪਰਿਵਾਰ ਸਭ ਠੀਕ।
ਹੋਰ ਕੀ ਕਰਦੇ ਸੀ ਅੱਜ ਕੱਲ।
ਬਸ ਐਵੇਂ ਘੁੰਮਣ ਜਾਣ ਦੇ ਸੋਚ ਰਹੇ ਸੀ।
ਕਿੱਧਰ ਘੁੰਮਣ ਜਾਨ ਦੀ ਸੋਚ ਰਹੇ ਹੋ ਗਰਮੀਆਂ ਛੁੱਟੀਆਂ ਚ।
ਗਰਮੀਆਂ ਦੀਆ ਛੁੱਟੀਆਂ ਚ ਆਪਾਂ ਸੋਚ ਰਹੇ ਆ ਵੈਸ਼ਨੋ ਦਰਬਾਰ ਚੱਲ ਜਾਈਏ ਪਹਾੜੀ ਇਲਾਕਾ।
ਕੋਈ ਵਧੀਆ ਜਗ੍ਹਾ ਜਾਓ ਨਾ ਇੰਜੋਏ ਕਰ ਆਸ ਦਰਸ਼ਨ ਤੁਸੀਂ ਕਰਦੇ ਰਹੇ ਹੋ।
ਵਧੀਆ ਜਗ੍ਹਾ ਈ ਏ ਹੁਣ ਮਾਤਾ ਦੇ ਦਰਬਾਰ ਤੋਂ ਵਧੀਆ ਜਗਾ ਕੇੜੀ।
ਹਾਂ ਚਲੋ ਓਵੀ ਏ ਤੁਹਾਡੇ ਦਰਸ਼ਨ ਵੀ ਹੋ ਜਾਣਗੇ।
ਹਾਂ।
ਮਨਸੂਰੀ, ਮਨਾਲੀ, ਸ਼ਿਮਲਾ ਵਗੈਰਾ ਜਾਓ। ਕੁਫੀ ਵਗੈਰਾ ਜਾਓ, ਘੋੜੇ ਤੇ ਰਡਿੰਗ ਕਰੋ, ਟਰੈਕਿੰਗ ਕਰੋ। ਮਜੇ ਲੋ, ਖਾਓ-ਪੀਓ ਐਸ਼ ਕਰੋ।
ਇਹ ਤਾਂ ਗੱਲ ਏ, ਤੁਸੀਂ ਨੀ ਜਾ ਰਹੇ ਅੱਜ-ਕੱਲ ਕਿਥੇ।
ਮੈਂ ਤੇ ਹੋ ਹੁਣੀ ਹੋ ਕੇ ਆਯ ਮਨਸੂਰੀ, ਰਿਸ਼ੀਕੇਸ਼ ਹੋ ਕੇ ਆਯਾ ਮੈ।
ਅੱਛਾ ਜੀ, ਹੋਰ ਕਿਵੇਂ ਰੇਹਾ ਸਫ਼ਰ ਤੁਆਡਾ।
ਮੈਂ ਤੇ ਕੇਦਾ ਘੈਂਟ ਸੁਆਦ ਆਯਾ, ਯਾਰ ਦੋਸਤਾ ਨਾਲ ਗਿਆ ਸੀ।
ਕੀ-ਕੀ ਕਰੇ ਓਥੇ?
ਰਾਫਟਿੰਗ ਕੀਤੀ ਸੀਗੀ। ਰੀਵਰ ਵਿੱਚ ਬੰਜੀ ਜੰਪਿੰਗ ਕੀਤੀ ਸੀ, ਬੋਤ ਆਨੰਦ ਆਯਾ ਸੀਗਾ ਉਹਨਾਂ ਚ
ਹੁਣ ਨੀ ਕੋਈ ਪਲੈਨ ਜਾਨ ਦਾ ਕਿਧਰੇ?
ਉਸ ਤੋਂ ਮਨਸੂਰੀ ਗਿਆ ਸੀ, ਮਨਸੂਰੀ ਵੀ ਮਜ਼ਾ ਮਾਲ ਰੋਡ ਤੇ। ਘੁੰਮਣ ਦਾ ਤੇ ਸਵਾਦ ਏ ਐ, ਘੁੰਮਣ ਦਾ ਤੇ ਸਵਾਦ ਏ, ਮੈਂ ਕੇਹ ਰਿਹਾ ਘੁੰਮਣ ਦਾ ਸਵਾਦ ਏ, ਪੂਰੇ ਸਾਲ ਚ ਇਕ ਦੋ ਟ੍ਰਿਪ ਵਧੀਆ-ਵਧੀਆ
ਅੱਛਾ ਜੀ, ਚਲੋ ਅਸੀਂ ਫੇਰ ਜਾਵਾਂਗੇ। ਹਰਿਦੁਵਾਰ, ਰਿਸ਼ੀਕੇਸ਼ ਵਗੈਰਾ ਕੌਮ ਕੇ ਆਵਾਂਗੇ।
ਮ ਕਰਨਾ ਚਾਹੀਦਾ ਨਾ ਡੋਂਟ ਵਾਰੀ ਬੇਫਿਕਰ ਹੋ ਕੇ ਜਾਓ ਬੇਫਿਕ ਕ ਹੋ ਕੇ ਆਓ, ਕੁਮਣਾ ਜ਼ਰੂਰੀ ਏ, ਐਕਸਪਲੋਰ ਕਰਨਾ ਜ਼ਰੂਰੀ ਏ, ਦਨੀਆਂ ਨੂੰ
ਹੋਰ ਕੀ ਕਰ ਰਹੇ ਹੋ ਅੱਜ-ਕੱਲ?
ਬ ਵੇਲੇ ਹੁਣ ਲਦਾਖ ਸ਼ਾਨ ਦੀ ਟ੍ਰਿਪ ਬਣ ਰਹੀ ਏ ਅਗਲੇ ਹਫ਼ਤੇ।
ਅੱਛਾ ਜੀ।
ਹੂੰ ਅਗਲੇ ਹਫ਼ਤੇ ਦਾ ਲਦਾਖ ਪਗ ਟਰਿਪ ਆ। ਵੀ-ਵੀ, ਪੱਚੀ-ਪੱਚੀ ਹਜ਼ਾਰ
ਹੋਰ ਖੇਲਣ-ਖੁਲਣ ਨੀ ਜਾ ਰਿਹਾ ਅੱਜ-ਕੱਲ?
ਖੇਲਣ ਜਾਨੇ ਆ ਪਾਜੀ।
ਕਦੋ ਜਾਨੇ ਹੋ, ਸਾਨੂੰ ਤਾਂ ਦੱਸਦੇ ਨੀ।
ਪਾਜੀ ਵਸ ਕੀ ਦੱਸੀਏ ਫੋਨ ਆਦਾ ਚੱਲ ਜਾਨੇ ਆ ਨਈ ਤੇ ਨਈ ਜਾਨਦੇ। ਕਾਰ ਬੈਠੇ ਹੇਣੇ ਆ, ਸਰੀਰ ਦਾਰ ਸਰੀਰ ਦਰਦ ਹੋ ਰੇਨਾ, ਜਿੰਮ ਦੀ ਛੁੱਟੀਆਂ ਵਜ ਰਹੀਆਂ ਨੇ
ਅੱਛ ਜੀ
ਲ ਪੂਰਾ ਖੇਲ ਕੇ ਨਾ ਤਦ ਕਰਕੇ ਯੋਗਾ ਵੀ ਨਹੀਂ ਕਰਦਾ ਮੈਂ ਯੋਗਾ ਵੀ ਬਹੁਤ ਜ਼ਰੂਰੀ ਹੈ ਫਿਟਨੈਸ ਵਾਸਤੇ।
ਕਰਿਆ ਕਰੋ ਫਿੱਟ ਰਹਿਣਾ ਜੇ ਤੇ।
ਹਮ ਸਵੇੋ ਜ ਕੇ ਡਾਇਟ ਮੇਨਟੇਨ ਰੱਖੋ।
ਸਹੀ ਗੱਲ ਆ।
ਛ ਤੁਸੀਂ ਗੁਰਦੁਆ ਸਾਈਡ ਬੈਠੋ ਹੁੰਦੀਆਂ ਨੇ ਕੀਰਤਨ ਦੀਆਂ
ਹਾਂ ਸਾਡੇ ਇਧਰ ਗੁਰਦੁਆਰਾ ਹੈਗਾ ਨਾ ਘ
ਅੱਛਾ ਬਾਅ ਜੀ। ਹੋਰ ਦੱਸੋ ਬਾਰੇ ਕੁੱਛ ਨਾ ਕੀਤਾ
ਹੋਰ ਸਭ ਵਧੀਆ। ਅਗਲੇ ਮਹੀਨੇ ਅਗਰ ਤੁਸੀਂ ਜਾਓਗੇ ਅਗਲੇ ਹਫ਼ਤੇ ਲਦਾਖ ਸਾਨ ਨੂੰ ਪੁੱਛ ਲੈਣਾ ਆਪਾਂ ਵੀ ਚੱਲ ਲਾਂਗੇ।
ਕੋਈ ਨੀ ਭਾਜੀ ਚੱਲ ਦੋ ਗੱਡੀ ਵੈਸੇ ਇਹ ਗੱਡੀ ਪੂਰੀ ਸਮਾਨ ਨਾਲ ਲੋੜ ਕਰਕੇ ਲਵਾਂਗੇ। ਇਹ ਗੱਡੀ ਚ ਅੱਪਾ ਹੋਗੇ।
ਅੱਛਾ ਚਲੋ ਕੋਈ ਨੀ ਆਪਾਂ ਵੀ ਚੱਲ ਲਾਂਗੇ ਨਾਲ।
ਹਾਂਜੀ ਕੋਈ ਨੀ ਚੱਲ ਲੈਣਾ ਪਾਜੀ ਤੁਸੀ। ਕਦੀ ਗੱਲ ਨੀ ਹੈ ਮਜ਼ੇ ਕਰੋਗੇ ਜਾਓਗੇ ਘੁੰਮਣ ਵੀ। ਲ ਲੈ ਕੇ ਜਾਵਾਂਗੇ ਜ ਦੀ ੂਟ ਹੋਈ ਸੀ
ਅੱਛਾ ਜੀ। ਹੋਰ ਜਿੰਮ ਜੁਮ ਨੀ ਜਾ ਰਿਹਾ ਅੱਜ ਕੱਲ।
ਜਿੰਮ ਕ ਛੁੱਟੀਆਂ ਜਿੰਮ ਹਾਂ ਕੀ ਕਰੀਏ।
ਛੋਟੀਆਂ
ਹੋਰ ਦੱਸੋ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ।
ਕੁਛ ਨੀ ਅੱਜ ਕੱਲ ਬਸ ਬਾਹਰ ਵੀ ਖਤਮ ਹੋਈਏ ਆਪਾਂ।
ਹ ਉਸ ਤੋਂ ਬਾਅਦ ਬੇਬੀ ਹੈ।
ਹੂੰ
ਉਸ ਤੋਂ ਬਾਅਦ
ਉਸਤ ਆ ਬਸ ਕਿਧਰੇ ਵਧੀਆ ਜਗ੍ਹਾ ਪਲੇਸਮੈਂਟ ਲੱਗ ਜੇ।
ਹੂੰ
ਪਲੇਸਮੈਂਟ ਲੱਗ ਜੇ ਵਧੀਆ ਜਗ੍ਹਾ।
ਹੂੰ ਵਧਆ ਨੌਕਰੀ ਕਰੋ ਜੋ, ਕਰੋ ਪੈਸੇ ਕਮਾਓ ਫਿਰ ਆਪਣਾ ਬਿਜਨਸ ਕਰੋ।
ਹੋਰ ਬਿਜਨਸ ਤਾਂ ਵੈਸੇ ਆਪਣਾ ਹੀ ਹੈ। ਫੇਿਰ ਵੀ ਮੈਂ ਕਿਹਾ ਚਲੋ ਇੱਕ ਵਾਰ ਖੁਦ ਟਰਾਈ ਕਰਕੇ ਵੇਖ ਲਈਏ।
ਹਾਂ ਜ਼ਰੂਰੀ ਹੈ ਜ਼ਰੂਰੀ ਹੈ ਹਰ ਚੀਜ਼ ਜ਼ਰੂਰੀ ਹੈ।
ਕੁਛ ਨਾ ਬਣੇ ਦਾ ਬਿਜਨਸ ਤਾਂ ਹੈ ਏ ਆਪਣਾ।
ਹੋਰ ਦੱਸੋ।
ਬਸ ਵਧੀਆ ਤੁਸੀਂ ਕਰ ਰਹੇ ਹੋ ਅੱਜ ਕੱਲ।
ਬਹੁ ਕੁਛ ਨੀਂ ਆਪਣਾ ਬਿਜਨਸ ਸੰਭਾਲ ਰਹੇ ਹਾਂ ਪਲੱਸ ਟੂ ਹੋਗੀ ਸੀ ਮੇਰੀ।
ਅੱਛਾ
ਹਾਂਜੀ ਹੋਰ ਦੱਸੋ ਮੌਸਮ ਕੀ ਕੀ ਵਿਚਾਰ ਨੇ ਮੌਸਮ ਦੇ ਤੁਹਾਡੇ ਉੱਧਰ ਤੁਹਾਡੇ ਉਧਰ ਮੌਸਮ ਕਿਵੇਂ ਜਿਹਾ?
ਇਧਰ ਬੱਦਲ ਵੀ ਬਣ ਜਾਂਦੇ ਨੇ ਧੁੱਪ ਵੀ ਆਏ ਜ ਬਾਰਿਸ਼ ਨਹੀਂ ਆ ਰਹੀ ਬਸ ਬਾਰਿਸ਼ ਆਣੀ ਚਾਹੀਦੀ। ਗਰਮੀ ਦੇ ਬਚਾਰੇ ਪਾਸ ਸਹੀ ਹੈ। ਹਾਂ, ਹਰ ਜਗ੍ਹਾ ਹੀ ਹੈ ਗਰਮੀ ਤੇ ਅੱਜ ਕੱਲ ਹੈਲੋ ਹਾਂ, ਹਾਂ ਹੈਲੋ ਹੈਲੋ